ਹੈਲੋ,
ਹਾਂਜੀ। ਸਸ੍ਰੀ ਕਾਲ ਭੈਣਜੀ, ਹੋਰ ਕੀ ਹਾਲ ਜੇ?
ਹੋਰ ਠੀਕ ਓ।
ਹਾਂਜੀ- ਹਾਂਜੀ ਅਸੀ‌ ਠੀਕ।
ਹਾਂਨ, ਹਾਂਜੀ ਵਦੀਆ
ਹੋਰ ਕੀ ਕਰਦੇ ਨੇ ਸੀ ਭੈਣ ਜੀ?
ਕੁਛ ਨੀ ਭੈਣ ਜੀ ਹੁਣੇ ਨਾਸ਼ਤਾ ਕੀਤਾ। ਚਾਹ ਬਣਾਈਏ। ਹਾਂਜੀ, ਤੁ ਤੁਸੀ ਕਰ ਬੈਠੇ ਨਾਸ਼ਤਾ।
ਨਈ ਭੈਣ ਜੀ, ਬਸ ਲੇਟ ਹੋ ਜਾਂਨੇ ਆ ਲੇਟ ਹੀ ਉੱਠਨੇ ਆ, ਹੁਨ ਚਾਹ ਪੀਤੀ ਏ।
ਅੱਛਾ। ਇੰਨੀ ਲੇਟ, ਸਾਢੇ ਦਸ ਵੱਜ ਗੇਨੇ
ਆ ਭੈਣ ਜੀ ਉੱਠੀ ਨੌ ਵਜੇ ਆ ਭੈਣ ਜੀ।
ਬੱਚੇ ਲੇਟ ਉਠਦੇ ਹੋਨੇ ਨਾ।
ਆ‌ ਬੱਚੇ ਬਸ ਸ਼ਰਾਰਤਾ ਕਰਦੇ ਰੇਂਦੇ ਨੇ। ਰਾਤੀ ਨਾ ਸੋਂਦੇ ਨੇ ਨਾ
ਹਾਂਜੀ। ਚਲੋ ਛੁੱਟੀਆਂ ਹੀ ਨੇ।
ਛੁੱਟੀਆਂ ਕੇ ਬਸ ਭੈਣ ਜੀ ਬਾਹਰ ਆਈ ਹੋਈ ਆ ਇਥੇ ਥੋੜੇ ਦਿਨ। ਘਰ ਆਵਾਂਗੀ ਫਿਰ ਉਹੀ, ਉਹ ਰੂਟੀਨ ਹੈਗਾ। ਉਹ ਸਵੇਰੇ ਉਠਣਾ। ਆਪਣਾ ਕੰਮ ਕਾਰ ਕਰਨੇ ਹੋਰ ਕੀ ਭੈਣ ਜੀ। ਹਾਂਜੀ। ਭੈਣਜੀ। ਹੋਰ ਸੁਣਾਓ ਭੈਣ ਜੀ ਕੀ ਕਰਦੇ ਪਏ ਸੀ ਤੁਸੀਂ। ਹੋਰ ਘਰ- ਪਰਿਵਾਰ ਸਭ ਠੀਕ।
ਹਾਂਜੀ। ਸਭ ਠੀਕ -ਠਾਕ ਨੇ। ਤੁਸੀਂ ਸੁਣਾਓ ਆਪਣੀ।
ਬਸ, ਭੈਣ ਜੀ ਵਧੀਆ। ਬਸ ਉਹਨ ਘਰ ਦੇ ਕੰਮ- ਕੁਮ ਲੱਗੀ ਆ ਥੋੜੇ- ਬਹੁਤ। ਅ, ਡ, ਅ। ਬੱਚਿਆਂ ਨੂੰ ਉਠਾਇਆ। ਕਹਿੰਦੀ ਪਾਈ ਨਾ, ਨਹਾ ਧੋ ਲਓ। ਫੇਰ ਤੁਹਾਨੂੰ ਨਾਸ਼ਤਾ ਬਣਾ ਕੇ ਦਵਾਂ। ਸ, ਟ।
ਹਾਂਜੀ। ਚਲੋ ਲੇਟ ਰਾਤੀ ਸੋਣਾ ਤੇ ਫੇਰ ਲੇਟ ਹੀ ਉੱਠਣਾ ਬੱਚਿਆਂ ਨੇ।
ਹਾਂਜੀ। ਇਹ ਨਹੀਂ ਉੱਠ ਗਏ ਨੇ ਬੱਚੇ ਵੀ ਬਸ ਨ। ਮੰਗਣ ਗੇ ਰੋਟੀ- ਪਾਣੀ ਨਾਸ਼ਤਾ- ਨੁਸ਼ਤਾ ਖਾਣ ਨੂੰ
ਬਸ ਮੈਂ ਵੀ ਹੁਣ ਹੀ ਨਾਸ਼ਤਾ ਬਣਾਇਆ ਵ, ਖਵਾਇਆ ਵ, ਬੱਚਿਆਂ ਨੂੰ।
ਅੱਛਾ। ਸਸ, ਅੱਛਾ -ਅੱਛਾ। ਤੁਸੀਂ ਨਾਸ਼ਤੇ ਤੋਂ ਬਾਅਦ ਚਾਹ ਰੋਜ਼ ਪੀਂਦੇ ਹੋ ਲੱਗਦਾ।
ਹਾਂਜੀ ਨਾ ਨਹੀਂ ਮੈਂ ਤਾਂ ਘੱਟ ਹੀ ਪੀਦੀ ਹਾਂ। ਅ, ਮੰਮੀ ਪੀਂਦੇ ਨੇ ਮੰਮੀ ਜਾਂ ਆਪੋ ਡੈਡੀ ਜੀ ਪੀਂਦੇ ਨੇ ਚਾਹ।
ਆ, ਅੱਛਾ ਆ, ਅੱਛਾ ਛ, ਠੀਕ ਹੈ।
ਮੈਂ ਤਾਂ ਘਟ ਹੀ ਪੀਦੀ ਮੈਂ ਹਾਂਜੀ ਹਾਂਜੀ। ਮੈਂ ਤਾਂ ਬਾਰਾਂ ਬਾਰਾਂ ਵਿੱਚ ਬਣਾਉਦੀ ਆਪਣੀ ਚਾਹ।
ਆ, ਅੱਛਾ ਅੱਛਾ ਸ਼, ਭੈਣ ਚਾਹ ਆ, ਵੀ ਨਹੀਂ ਜ਼ਿਆਦਾ ਪੀਣੀ ਚਾਹੀਦੀ ਪਤਾ ਗੈਸ ਬਣਾਉਂਦੀ ਹੈ ਚਾਹ ਪੈਂਦੀ।
ਖ਼ਰਾਬ ਕਰਦੀ ਹੈ ਚਾਹ।
ਚਾਹ ਵੀ ਨਹੀ ਪੀਣੀ ਚਾਹੀਦੀ ਕਈਆਂ ਤਾਂ ਚਾਹ ਬਗੈਰ ਸਬਰ ਨਹੀ ਆਉਂਦਾ। ਬਰ ਹੀ ਨਹੀਂ ਆਉਂਦਾ ਜਦੋਂ ਤੱਕ ਦਿਨ ਦੇ ਚਾਰ ਪੰਜ ਕੱਪ ਕਾ ਪੀ ਨਾ ਲੈਣ ਚ।
ਮੈਂ ਆਪਹ ਪਿੱਛੇ ਜ ਬੜੀ ਚਾਹ ਪੀਣ ਲੱਗ ਗਈ ਸੀ। ਪੰਜ ਛੇ ਵਾਰੀ ਹਾਂਜੀ। ਫੇਰ ਮੈਨੂੰ ਡਾਕਟਰ ਨੇ ਮਨਾ ਕਰ ਦਿੱਤਾ ਕਹਿੰਦੇ ਚਾਹ ਨਾ ਤੁਸੀਂ ਇੰਨੀ ਪੀਆ ਕਰੋ।
ਹਾਂ ਭੈਣਜੀ ਚਾਹ ਤੇ ਪਤਾ ਖਰਾਬ ਕਰਦੀ ਸਰੀਰ ਨੂੰ। ਹਾਂਜੀ ਹਾਂਜੀ।
ਸੁਣਾਓ ਭੈਣ ਜੀ।
ਸੀ, ਹੋਰ ਭੈਣ ਜੀ ਬਸ ਸੀ, ਗਏ ਨੀ ਸੀ, ਸੀ ਤੁਸੀਂ ਇਸ ਵਾਰੀ ਰਹਿਣ ਛੁੱਟੀਆਂ ਸੀ, ਕਿਤੇ ਗਏ ਨੀ।
ਨਹੀਂ ਜਾਣਾ ਵੈਂ ਕੱਲ੍ਹ ਜਾਂ ਪਰਸੋਂ ਜਾਵਾਂਗੇ।
ਅੱਛਾ ਭੈਣ ਅੱਛਾ।
ਮੇਰਾ ਤੇ ਵੈਸੇ ਮਨ ਹੀ ਨਹੀਂ ਹੈਗਾ ਬੱਚੇ।
ਅੱਛਾ, ਬਸ ਬੱਚਿਆਂ ਨੂੰ, ਫਿਰ ਕੌਣ ਸਮਝਾਏ ਬੱਚੇ ਬੱਚਿਆਂ ਪਿੱਛੇ ਜਾਣਾ। ਪੈਂਦਾ ਪ੍, ਆਪਣਾ ਮਨ ਕਰੇ ਨਾ ਕਰੇ ਬੰਦੇ ਦਾ ਬਸ ਬੱਚਿਆਂ ਪਿੱਛੇ। ਥੋੜ੍ਹਾ ਬੰਦਾ ਹੋ ਜਾਂਦਾ ਹੈ।
ਤੁਸੀਂ ਕਦੋਂ ਆਓਗੇ ਵਾਪਸੀ।
ਬਸ, ਦੇਖਣੇ ਆ, ਇਹ ਮੇਰੇ ਆ। ਐ ਨਾ ਬਾਹਰ ਗਏ ਹੋਏ ਨੇ ਜਿਰਾ ਉਹ ਆਉਣਗੇ ਤੇ। ਫਿਰ ਦੇਖਣੇ ਹਾਂ ਕੀ ਸਲਾਹ ਬਣਾਉਂਦੇ ਨੇ। ਕਿਉਂਕਿ ਗੁਰਪੁਰਬ, ਆ ਵੀ ਆਉਂਦਾ ਪਿਆ ਵਿੱਚ ਤੇ ਫੇਿਰ ਦੇਖ। ਣੀ ਹਾਂ ਸ਼ਾਮੀ ਹਾਂਜੀ ਹਾਂਜੀ ਸ਼ਾਮੀ ਆਉਣਗੇ ਫਿਰ। ਪੁੱਛਾਂਗੇ ਕੀ ਹਿਸਾਬ ਹੈਗਾਏ। ਫੇਰ ਕਹਿੰਦੇ ਪਏ ਨੇ ਮੈਨੂੰ ਜਰਾ ਕੰਮ ਹੈਗਾ ਮੈਂ ਉਹ ਕੰਮ ਨਿਪਟਾ ਕੇ ਆਵਾਂ।
ਹਾਂਜੀ-ਹਾਂਜੀ ਚਲੋ ਕੋਈ ਨੀ ਕੰਮ ਜਰੂਰੀ ਨੇ ਪਹਿਲਾ।
ਮੈਂ ਤੇ ਕਿਆ ਆਵੇ ਫੇਰ ਲੈਣ। ਵੀ ਆਉਣਗੇ ਤੇ ਫੇਰ ਉਹ ਕਾਲੀ ਪਾਣਗੇ ਮੈਂ ਉਹ ਕੰਮ ਨੀ ਕਰਕੇ ਆਇਆ ਮੈਂ ਉਹ ਕੰਮ ਕਰਨਾ ਮੈਂ ਉਹ ਕੰਮ।
ਗੱਲ ਹਾਂਜ।
ਬਸ ਭੈਣ ਜੀ। ਤਾਂ ਹੀ ਮੈਂ ਕਿਹਾ ਆ ਲੈਣ ਨਾ ਫਿਰ ਪੁਛ ਨਹੀਂ ਹੈਗੀਆਂ ਆ ਕੀ ਹਿਸਾਬ ਕਿਤਾਬ। ਹਲੇੇ ਆਏ ਨੀ ਨਾ।
ਕੱਲ ਨੇ ਨਾ ਬਾਬਾ ਜੀ ਦਾ ਦਿਨ ਗੁਣ।
ਹਾਂਜੀ-ਹਾਂਜੀ ਕੱਲ ਲੈਗਾ ਵੇ ਬੜਾ ਵੱਡਾ ਦਿਨ ਏ ਬੜਾ ਵੱਡਾ। ਇਨਾ ਵੱਡਾ ਸ਼ਹੀਦੀ ਦਿਆ।
ਹਾਂਜੀ ਸਗੋਂ ਐ ਵੀ ਕਹਿੰਦੇ ਮ ਨੇ ਕਹਿੰਦੇ ਮੈਂ ਤੈਨੂੰ ਛੱਡਣ ਜਾਵਾਂਗਾ। ਹਾਂਜੀ ਕਹਿੰਦੇ ਤੈਨੂੰ ਛੱਡਣ ਜਾਵਾਂਗਾ ਤੇ ਕੱਲ ਨਗਰ ਕੀਰਤਨ ਨੇ।
ਹਾਂਜੀ-ਹਾਂਜੀ ਦੇਖ। ਦੇਖਨੇ ਹਾਂ ਨਾ ਕੀ ਹਿਸਾਬ ਬੰਦਾ ਦੇਖਦੇ ਹਾਂ ਦੱਸਾਂਗੀ ਤੁਹਾਨੂੰ ਮੈਂ ਆ ਜਾਂਦਾ ਅੱਬਲ ਤੁਹਾਨੂੰ ਪਤਾ। ਚੱਲ ਹੀ ਜਾਏਗਾ।
ਹਾਂਜੀ-ਹਾਂਜੀ
ਸੁਣਾਓ ਭੈਣ ਜੀ।
ਹਾਂਜੀ ਭੈਣ ਜੀ ਬਹੁਤ ਵਧੀਆ ਹਾਂਜੀ ਠੀਕ-ਠਾਕ ਏ।
ਹਾਂਜੀ।
ਹਮ
ਹੋਰ ਕੀ ਕਰਦੇ ਅੱਛਾ ਨਾਸ਼ਤਾ ਬਣਾਇਆ ਵੇ ਹੋਰ ਬੱਚਿਆਂ ਨੇ ਕੰਮ-ਕੁਮ ਕਰ ਲਿਆ ਜੇ।
ਨਹੀਂ ਕੰਮ ਤੇ ਹਜੇ ਕੀਤਾ ਹੀ ਨੀ।
ਬੱਚਿਆਂ ਨੇ ਕੰਮ ਨੀ ਕੀਤਾ ਹਲੇ।
ਨਾ ਕੀਤਾ ਹੀ ਨੀ ਕੰਮ ਵੀ ਮੈਡਮਾਂ ਨੇ ਇੰਨਾ ਜ਼ਿਆਦਾ ਦਿੱਤਾ ਦਾ ਵੇ।
ਸਾਡੇ ਬੱਚਿਆਂ ਨੇ ਆਪ ਹੱਥ ਨੀ ਲਾਇਆ ਕੰਮ ਨੂੰ। ਪ੍ਰੋਜੈਕਟ ਸਗੋਂ ਮੈਂ ਕਿਹਾ ਸੀ ਬਾਹਰ ਆਈ ਮੈਂ ਆਪਣੀ ਉਹਦੇ ਕੋਲ ਹੀ ਬਣਵਾ ਲੈ ਨਾ ਭੈਣ ਦੀ ਕੁੜੀ ਕੋਲ ਸਮਾਨ ਲਿਆਵਾਂਗੀ ਹੁਣ ਉਹਨੂੰ ਕਾਂਗੀ ਜਿਹੜਾ ਇਹਦਾ ਪ੍ਰੋਜੈਕਟ ਬਣਾ ਤੇ ਉਹਨੇ ਬਨਾ ਵੀ ਦੇਣਾ ਹੈ।
ਛੁੱਟੀਆਂ ਇੰਨੀਆਂ ਮਹੀਨੇ ਪੰਦਰਾਂ ਛੁੱਟੀਆਂ ਖਤਮ ਹੋ ਗਈਆਂ ਨੇ ਪੰਦਰਾਂ ਰਹਿ ਗਈਆਂ ਨੇ ਬਸ।
ਹਾਂਜੀ ਸ਼ੁਕਰ ਏ ਬੱਚੇ ਥੋੜੇ ਕੰਮ ਸਕੂਲ ਜਾਣਗੇ ਥੋੜਾ ਦਾ ਰੂਟੀਨ ਚੇਂਜ ਘਰ ਤੇ ਬਸ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਹੁੰਦਾ ਹੋਰ।
ਸਹੀ ਗੱਲ।
ਨਹੀਂ ਭੈਣ ਜੀ ਘਰ ਬਸ ਫੋਨ ਦੇਖ ਲਿਆ ਫੋਨ ਛੱਡਿਆ ਟੀ ਵੀ ਵੇਖ ਲਿਆ ਟੀ ਵੀ ਛੱਡਿਆ ਫੋਨ ਵੇਖ ਲਿਆ ਬੱਚੇ ਵੀ ਵਿਚਾਰੇ ਕੀ ਕਰੇ ਇੰਨੀ ਗਰਮੀ ਚ ਬਾਹਰ ਵੀ ਨੀ ਭੇਜ ਸਕਦੇ।
ਬੱਚੇ ਦੇ ਫੋਨ ਤੇ ਛੱਡਦੇ ਹੀ ਨੀ ਹੈਗੇ ਅੱਜ ਕੱਲ ਦੇ।
ਨਾ-ਨਾ ਰਾਤੀ ਭੈਣ ਜੀ ਤੁਹਾਨੂੰ ਫੋਨ ਕੀਤਾ ਹੈ ਤੁਹਾਡਾ ਕੋਈ ਬੱਚਾ ਸੀ ਉਹ ਫੋਨ ਹੀ ਕੱਟੀ ਜਾਏ ਫੋਨ ਹੀ
ਮੇਰੀ ਬੇਟੀ ਹੋਣੀ ਨਾ ਵੱਡੀ ਹਾਂਜੀ।
ਅੱਛਾ ਸਮਝਾਓ ਉਹਨੂੰ ਕਿਸੇ ਦਾ ਫੋਨ ਆਏ ਉਹ ਨਾ ਕੱਟਿਆ ਕਰ ਦੱਸ ਦਏ। ਬ ਫੋਨ ਆਇਆ ਵੇ ਭਾਵੇਂ ਚੁੱਕ ਕੇ ਕਹਿ ਦੇ। ਬਈ ਮੰਮੀ ਨਹੀਂ ਹੈਗੇ ਕਿਧਰੇ ਗਏ ਨੇ। ਫਿਰ ਬੰਦਾ ਬਾਰ ਬਾਰ ਫੋਨ ਨੀ ਕਰੇ ਕਰੇਗਾ ਨਾ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਤੁਹਾਡੀ।
ਹਾਂਜੀ
ਹਾਂਜੀ ਹੋਰ ਸੁਣਾਓ
ਹੋਰ ਬਸ ਭੈਣ ਜੀ ਵਧੀਆ ਕੀ ਬਣਾਇਆ ਭੈਣ ਜੀ ਫਿਰ ਦੁਪਹਿਰੇ
ਦੁਪਹਿਰੇ ਦੇਖਦੇ ਪਏ ਆ ਮਾਹ ਰਾਜ ਮਾਂ ਦੇਖਦੀ ਵੀ ਬਣਾਵਾਂਗੀ ਹਾਂਜੀ
ਨਗਰ ਕੀਰਤਨ ਉੱਥੇ ਕੱਲ੍ਹ
ਹਾਂਜੀ ਕੱਲ
ਅੱਛਾ ਇੱਥੇ ਪਤਾ ਨੀ ਕਹਿੰਦੇ ਪਏ ਨੇ ਅੱਜੇ ਦੇਖਣੇ ਆ ਪਤਾ ਨੀ ਕਦੋਂ ਯਾਰ
ਅੱਛਾ ਇਧਰ ਅੱਜ ਐ
ਕਹਿ ਰਹੇ ਨੇ ਕਿ ਇੱਕ ਦਿਨ ਪਹਿਲੇ ਨੇ ਨਿਕਲਦਾ ਵੇ ਇੱਥੇ ਨਗਰ ਕੀਰਤਨ ਹੁਣ ਦੇਖਣੇ ਆ ਭੈਣ ਜੀ ਹੱਲੇ ਬਾਹਰ ਕੰਮ ਲੱਗੇ ਦੇ ਨੇ ਨਾ
ਹਾਂਜੀ- ਹਾਂਜੀ
ਭੈ ਮੇਰੀ ਭੈਣ ਜੀ ਦੇ ਤੇ ਕੰਮ ਹੀ ਨੀ ਮੁੱਕਦੇ ਬੜਾ ਕੰਮ ਕਰਦੇ ਨੇ ਭੈਣ ਜੀ ਮੇਰੇ
ਭੈਣ ਜੀ ਸੋ ਕੰਮ ਹੋ ਜਾਂਦੇ ਨੇ
ਸੌ ਕੰਮ ਸੋ ਵਧ ਆਪ ਕਰ ਲੈਂਦੀ ਹੈ ਉਹ ਮੇਰੀ ਭੈਣ ਜੀ ਸੌ ਕੰਮ ਤੇ ਹੁੰਦੇ ਨਾ ਸੌ ਆਪਣੇ ਕੋਲੋਂ ਵੀ ਵਧਾ ਲੈ ਵਧਾਉਂਦੀ ਹੈ। ਬੜੀ ਆਦਤ ਹੈ ਭੈਣ ਜੀ ਦੀ ਹਾਂ
ਕ ਕੰਮ ਵੀ ਮੁੱਕ ਹਾਂਜੀ ਹਾਂਜੀ।
ਮੇਰੀ ਭੈਣ ਦੀ ਨਾ ਕੰਮ ਮੁਕਾਣ ਦੀ ਆਦਤ ਹੀ ਨੀ ਏ, ਵਧਾਣ ਦੀ ਆਦਤ ਏ ਵਧਾਈ ਜਾਂਦੀ ਐ, ਕੰਮ ਵਧਾਈ ਹੀ ਜਾਂਦੀ ਐ। ਕਿੰਨੀ ਦੇਰ ਤੇ ਹੋਗੀ ਜੇ ਮੈਂ ਕਹਿੰਦੀ ਪੀ ਜੇ ਨਹਾ ਆਇਆ, ਨਹਾ ਆਇਆ
ਅੱਛਾ, ਹਜੇ ਨਹਾਤੇ ਨੀ ਸੀਗੇ।
ਨਾ ਆਪਣਾ ਸਾਰਾ ਕੰਮ ਮੁਕਾ ਕੇ ਨਾਤੀ ਆ ਆਪਣਾ, ਸਫ਼ਾਈ ਸਫੂਈ ਕਰਕੇ
ਸਾਡੇ ਤੇ ਅਸੀਂ ਤੇ ਜਲਦੀ ਨਾਅ ਲੈਂਦੇ ਹਾਂ ਨਾ ਇਧਰ ਸਵੇਰੇ-ਸਵੇਰੇ ਹੀ ਨਹਾ ਲਈ ਦਾ ਅਸੀਂ ਤੇ
ਆਪਣਾ ਸਾਰਾ ਕੰਮ ਮੁਕਾਦੀ ਏ
ਹਾਂਜੀ, ਕਈ ਕਰਦੇ ਨੇ ਇਸ ਤਰ੍ਹਾਂ ਕਈ ਕਰ ਕਰ ਲੈਂਦੇ ਨੇ ਨਾ
ਹਾਂਜੀ, ਪਹਿਲੇ ਕੱਪੜੇ ਧੋਤੇ ਸੂ ਫਿਰ ਜਾ ਕੇ ਕੋਠੇ ਗਈ ਆਪਣਾ ਕੋਠਾ ਕੁੁੱਠਾ ਧੋ ਏ ਗਮਲੇ-ਗੁਮਲੇ ਸਾਫ਼ ਕਰਕੇ ਆਈਏ ਹੁਣ ਆਪਣਾ ਬਾਹਰ ਵਿਹੜਾ ਧੋਂਦੀ ਪਏ ਐ, ਹਾਂਜੀ।
ਮੇਰੀ ਭੈਣ ਵੀ ਏ ਨਾ ਉਹ ਵੀ ਐਵੇਂ ਹੀ ਕਰਦੀ ਐਂ, ਮੈਂ ਸਗੋਂ ਉਹਨੂੰ ਬੋਲਦੀ ਆ। ਤੂੰ ਸਵੇਰੇ-ਸਵੇਰੇ ਨਾਂਆ ਕਰ, ਕਹਿੰਦੇ ਮੈਨੂੰ
ਜੀਜਾ ਜੀ ਸਗੋਂ ਬੈਠੇ ਸੀ, ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕੀ ਕੰਮ ਪਾਇਓ ਇਹਨੇ ਇਨੇ, ਉਹ ਕਹਿੰਦੇ ਐਵੇਂ ਹੈਗੀ ਇਹਨੂੰ ਜਿੰਨਾ ਮਰਜੀ ਸਮਝਾਲੋ
ਅਸੀਂ ਵੀ ਸਗੋਂ ਮੈਂ ਵੀ ਉਹਨੂੰ ਸਗੋਂ ਬੋਲਦੀ ਹਾਂ। ਜਿਸ ਤਰ੍ਹਾਂ ਕਿਸੇ ਨੂੰ ਆਦਤ ਚੰਗੀ ਲੱਗੇ।
ਇਹ ਤੇ ਹੈ ਹੁਣ ਜਿਹਨੂੰ ਕਿਸੇ ਜਿਵੇਂ ਕਿਸੇ ਨੂੰ ਆਦਤ ਪਾਈਦੀ ਉਹ
ਹਾਂਜੀ-ਹਾਂਜੀ-ਹਾਂਜੀ ਸਾਨੂੰ ਆਪਣੇ ਘਰ ਦੀ ਆਦਤ ਤੇ ਉਹਨਾਂ ਨੂੰ ਆਪਣੇ ਘਰ ਦੀ ਆਦਤ।
ਬਿਲਕੁਲ ਸਹੀ ਕਿਹਾ ਜੀ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਦੀ ਆਦਤਾਂ ਹੁੰਦੀਆਂ ਭੈਣ ਜੀ। ਹੋਰ ਸੁਣਾਓ, ਭੈਣ ਜੀ।
ਹਾਂਜੀ ਵਧਿ
ਬਸ ਦੇਖਣੇ ਆ ਹੁਣ, ਅਸੀਂ ਵੀ ਰੋਟੀ ਸਬਜ਼ੀ ਚ ਕੀ ਬਣਾਣਾ ਬੱਚੇ ਉੱਠ ਕੇ ਆਏ ਨੇ ਹੁਣ ਨਾਸ਼ਤਾ ਨੁਸ਼ਤਾ ਬਣਾ ਕੇ ਦਿੰਦੇ ਹਾਂ ਬੱਚਿਆਂ ਨੂੰ
ਹਾਂਜੀ।
ਹੋਰ ਭੈਣ ਜੀ, ਤੁਹਾਡੇ ਪੰਜ ਪੇਕੇ ਕਿੱਧਰ ਪੰਜਾਬ
ਹਾਂਜੀ, ਪੰਜਾਬ ਚ ਨੇ ਮੇਰੇ ਪੇਕੇ
ਅੱਛਾ, ਤਾਡੇ ਪੇਕੇ ਪੰਜਾਬ ਆਉਂਦੇ ਨੇ ਅੱਛਾ-ਅੱਛਾ।
ਪੰਜਾਬ ਹੀ ਆਏ ਦੇ ਉ
ਹਾਂਜੀ, ਮੈਂ ਵੀ ਪੰਜਾਬ ਵਾਲੀ ਸਾਈਡ ਹੀ ਆਈ ਦੀ ਹਾਂ।
ਤੁਹਾਡੀ ਇਕੱਲੀ ਭੈਣ ਹੀ ਰਹਿੰਦੀ ਕਿ ਹੋਰ ਵੀ ਕੋਈ ਰਹਿੰਦਾ।
ਭੈਣ ਹੀ ਰਹਿੰਦੀ ਏ ਮੇਰੀ ਪੰਜਾਬ ਵਿੱਚ ਹੋਰ ਵੀ ਰਹਿੰਦੇ ਨੇ ਰਿਸ਼ਤੇਦਾਰ ਪੰਜਾਬ ਇੱਕ ਮੇਰੀ ਨਨਾਹ ਨੇ ਉਹ ਪੰਜਾਬ ਵਿੱਚ ਭਰੇ ਵਿਆਈ ਦੀ ਏ
ਅੱਛਾ।
ਹਾਂਜੀ। ਭੈਣ ਮੇਰੀ ਬੱਸ ਬੜੀ ਢੀਠ, ਹੱਲੇ ਵੀ ਕਹਿੰਦੀ ਪਿਆ ਨਾਹ ਲੈ ਨਾਹ ਲੈ ਨ ਪਤਾ ਨੀ ਕੀ ਕੰਮ ਕਰੀ ਜਾਂਦੀ ਏ, ਕਰੀ ਜਾਂਦੀ ਐ। ਮੈਂ ਕਿਹਾ ਚੱਲ ਵਿਹਲੀ ਆ ਤੇਰਾ ਫਰਿਜ ਸਾਫ਼
ਹਾਂਜੀ, ਸਹੀ ਗੱਲ ਭੈਣਾਂ ਨੂੰ ਸੁੱਖ ਦਊ।
ਹਾਂਜੀ-ਹਾਂਜੀ। ਹੋਰ ਸੁਣਾਓ, ਭੈਣ ਜੀ। ਨਾਲ ਆਲੇ ਭੈਣ ਜੀ ਠੀਕ ਨੇ ਤੁਹਾਡੇ ਉਹ ਜਿਹੜੇ ਨਾਲ ਰਹਿੰਦੇ ਸੀ ਭੈਣ ਜੀ।
ਆ ਗਏ ਨੇ ਬਾਹਰੋਂ, ਗਏ ਦੇ ਸੀ ਨਾ, ਆ ਗਏ ਨੇ।
ਅੱਛਾ, ਚਲੋ ਛੁੱਟੀਆਂ ਨੇ ਸਭ ਨੇ ਘੁੰਮਣ ਫਿਰਨ ਜਾਣਾ ਆਣ ਜਾਣ ਤ ਤੇ ਲਗ ਲੱਗਾ ਈ ਰਹਿਣਾ ਸਭ ਦਾ। ਚਲੋ, ਭੈਣ ਜੀ ਠੀਕ ਹੈ ਫਿਰ ਮੈਂ ਕਰਨੀ ਆ ਤੁਹਾਨੂੰ ਹਾਂਜੀ, ਸਤਿ ਸ੍ਰੀ ਅਕਾਲ।